ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਆਕਾਲ ਵੀਰ ਜੀ ਹੋਰ ਠੀਕ ਓ ਜੀ।
ਵਧੀਆ ਤੁਸੀਂ ਸੁਣਾਓ।
ਬਸ ਸਭ ਵਧੀਆ ਤੁਹਾਡੇ ਘਰ ਸਭ ਠੀਕ ਨੇ।
ਸਭ ਵਧੀਆ ਸਭ ਚੜ੍ਹਦੀ ਕਲਾ।
ਕੀ ਕਰ ਰਹੇ ਹੋ ਵੀਰ ਜੀ।
ਬਸ ਬੈਠ ਬੈਠਾ ਸੀ ਮੈਂ ਤੇ।
ਅੱਛਾ! ਅੱਛਾ ਬਸ ਬਸ ਵਧੀਆ ਮੈਂ ਨਾ ਫ਼ੋਨ ਕੀਤਾ ਸੀ। ਅਹ ਸਾਡੇ ਇੱਧਰ। ਨਾ ਇੱਕ ਰਹਿੰਦੇ ਨੇ ਨਾਲ ਹੀ। ਤੇ ਉਹਨਾਂ ਨੇ ਨਾ ਕੋਲਜ ਵਿੱਚ ਵਿੱਚ ਐਡਮਿਸ਼ਨ ਲੈਣਾ ਸੀ।
ਅੱਛਾ ਜੀ।
ਉਹ ਪੁੱਛ ਰਹੀ ਸੀ ਵੀ ਥੋੜਾ ਕੋਲਜ ਵਗੈਰਾ ਦੇ ਬਾਰੇ ਦੱਸ ਦੋ ਕਿਹੜੀ ਸਟ੍ਰਰੀਮਸ ਜ਼ਿਆਦਾ ਬੈਟਰ ਰਹੇਗੀ।
ਤਾਂ ਹੁਣ ਉਹਨਾਂ ਨੇ ਪਲੱਸ ਟੂ ਕਰ ਕਰ ਲਿੱਤੀ ਹੈ ਵੈਸੇ।
ਹਾਂਜੀ ਹਾਂਜੀ ਉਹਨਾਂ ਨੇ ਪਲੱਸ ਟੂ ਕਰ ਲਈਏ ਪਲੱਸ ਟੂ ਵਿੱਚ ਵੀ ਵਧੀਆ ਨੰਬਰ ਲੈ ਕੇ ਪਾਸ ਹੋਏ ਨੇ ਉਹ
ਅੱਛਾ ਤੇ ਉਹਨਾਂ ਤੁਹਾਨੂੰ ਕੁਛ ਆਈਡੀਆ ਉਹਨਾਂ ਦੇ ਕਿੰਨੇ ਨੰਬਰ ਆਏ ਸੀ ਤੇ ਉਹ ਕਿਹੜੀ ਸਟਮ ਚ ਪਾਸ ਹੋਏ ਨੇ
ਅੱਛਾ ਅੱਛਾ ਸਟਰੀਮ ਵਗੈਰਾ ਵੀ ਪਤਾ ਕਰਨੀ ਪੈਂਦੀ ਹੈ ਮੇਰੇ ਖਿਆਲ ਉਹਨਾਂ ਦੀ ਸੀ ਪਚਾਸੀ ਪਰਸੈਂਟ ਕਹਿ ਰਹੇ ਸੀ ਦੱਸ ਰਹੇ ਸੀ ਉਹ ਤੇ ਉਹਨਾਂ ਨੇ ਹਾਂਜੀ ਹਾਂਜੀ ਤੇ ਆਰਟਸ ਲਿੱਤੀ ਸੀ ਉਹਨਾਂ ਨੇ
ਅੱਛਾ ਜੀ ਆਰਟਸ ਦੇੇਖੋ ਜੀ ਮੈਂ ਜਿੱਥੋਂ ਕੀਤੀ ਸੀ। ਆਪਣੀ ਪੜ੍ਹਾਈ ਮੈਂ ਕੀਤੀ ਸੀ ਗੁਰੂ ਨਾਨਕ ਖਾਲਸਾ ਕੋਲਜ ਤੋਂ ਤ ਉੱਥੇ ਜਿਵੇਂ ਬੱਚੇ ਨੇ ਆਰਟਸ ਕੀਤੇ ਹੈ। ਉਹਦੇ ਵਾਸਤੇ ਬੜੇ ਓਪਸ਼ਨ ਨੇ ਉਹ ਬੀ ਕੋੌਮ ਵੀ ਕਰ ਸਕਦੇ ਕਿਉਂਕਿ ਉਸ ਕੋਾਲਜ 'ਚ ਹੈਗੇ ਹੈ ਕਿ ਟੀਚਰ ਲੈ ਲੈਂਦੇ ਨੇ ਬੀ ਆਰਟਸ ਦੇ ਬੱਚੇ ਕੋਮਰਸ ਉਹ ਬਸ ਬੱਚੇ ਦੇ ਉੱਤੇ ਹੀ ਹੈ ਬੱਚਾ ਆਪਣੇ ਆਪ ਹੀ ਕਵਰ ਅਪ ਕਰੇਗਾ ਬਾਅਦ ਚੋਂ ਅਤੇ ਬੀ ਸੀ ਏ ਹੋ ਗਈ। ਬੜੇ ਸਾਰੇ ਆਪਸ਼ਨ ਨੇ।
ਅੱਛਾ! ਅੱਛਾ! ਅੱਛਾ ਬੀ ਸੀਏ। ਜਿਹੜੀ ਜਿਵੇਂ ਉਹਨੇ ਆਰਟਸ ਕੀਤੀ ਹੈ। ਤੇ ਜਿਵੇਂ ਹੁਣ ਬੀ। ਬੀਏ ਕਰਦਾ ਜਾਂ ਬੀਕਮ ਕਰਦਾ ਵੈਸੇ ਬੀਕਮ ਤੇ ਕੋਮਰਸ ਵਾਲੇ ਬੱਚਿਆਂ ਵਾਸਤੇ ਹੁੰਦੀ ਹੈ ਨਾ
ਨਹੀਂ, ਨਹੀਂ ਮੇਰਾ ਦੋਸਤ ਸੀ ਉਹਨੇ ਆਰਟਸ ਲੈ ਕੇ ਵੀ ਬੀ ਕੋਮ ਕਰ ਲਿੱਤੀ ਸੀ ਕੋਲਜ ਚੋਂ ਤੇ ਉਹ ਕੋਲਜ ਚੱਲ ਜਾਂਦਾ ਸਾਰਾ ਕੁਛ ਉਹ ਟੀਚਰ ਕਹਿੰਦੇ ਨੇ ਬਸ ਬੱਚੇ ਨੂੰ ਆਪਣੇ ਆਪ ਕਵਰ ਅਪ ਕਰਨਾ ਪਏਗਾ ਬਾਅਦ ਚੋਂ ਬਾਕੀ ਤੁਸੀਂ ਲੈ ਸਕਦੇ ਹੋ।
ਅੱਛਾ! ਅੱਛਾ ਜੀ! ਅਤੇ ਆਰਟਸ। ਵਿੱਚ ਅਗਰ ਜੇ ਆਪਾਂ ਆਰਟਸ ਵਿੱਚ ਲੈਂਦੇ ਹਾਂ ਤੇ ਉਹਦੇ ਵਿੱਚ ਕੀ ਕੀ ਸਬਜੈਕਟ ਹੁੰਦੇ ਨੇ।
ਆਟਸ ਤਾਂ ਹਿਸਟਰੀ ਹੁੰਦੀ ਪਬਲਿਕ ਐਡਮ ਹਿੰਦੀ ਹੁੰਦੀ ਹੈ, ਪੰਜਾਬੀ ਹੁੰਦੀ ਹੈ। ਮਤਲਬ ਜਿਆਦਾ।
ਅੱਛਾ ਅੱਛਾ ਅੱਛਾ ਅੱਛਾ ਮਤਲਬ ਉਹ ਬੱਚੇ। ਬੱਚੇ ਕਰ ਸਕਦੇ ਨੇ ਉਹੀ ਲੈਵਲ ਦੇ ਬੱਚਿਆਂ ਦੇ। ਤੇ ਕੋਮਰਸ ਵਿੱਚ ਜੇ ਆਪਾਂ ਕੋਮਰਸ। ਚ ਲਈਏ ਤੇ ਉਹਦੇ ਵਿੱਚ ਕਿਹੜੇ ਕਿਹੜੇ ਸਬਜੈਕਟਸ ਹੁੰਦੇ ਨੇ?
ਕੋਮਰਸ 'ਚ ਦੇਖੋ ਜੀ ਉਹ। ਉੱਥੇ ਸਬਜੈਕਟ ਔਖੇ ਨੇ ਉਹਦੇ 'ਚ ਇਨਕਮ ਟੈਕਸ ਆ ਜਾਵੇਗੀ, ਗੁਡ ਐਂਡ ਸਰਵਿਸ ਟੈਕਸ ਆ ਜਾਵੇਗਾ, ਜੀ ਐੱਸ ਟੀ ਕੰਪਿਊਟਰਸ ਅਕਾਊਂਟਿੰਗ ਆ ਜਾਵੇਗੀ, ਫਾਈਨੈਂਸ਼ੀਅਲ ਅਕਾਊਂਟਿੰਗ ਟੈਕਸ ਅਕਾਊਂਟਿੰਗ ਤੇ। ਹੈਗੀ ਨਹੀਂ ਔਖੇ ਸਬਜੈਕਟ ਨੇ ਜੇ ਬੱਚਾ ਲਗਨ ਨਾਲ ਕਰੇ ਤਾਂ ਬੱਚਾ ਪਾਸ ਵੀ ਹੋ ਸਕਦਾ ਵੈਸੇ ਤੇ।
ਅੱਛਾ ਅੱਛਾ ਨਹੀਂ ਜਿਵੇਂ ਅੱਗੇ ਹੁਣ ਜਿਵੇਂ ਆਪਾਂ ਜੇ ਹੁਣ ਆਪਾਂ ਆਰਟਸ ਕੋਮਰਸ ਹੀ ਲੈਂਦੇ ਹਾਂ ਚਲੋ ਜੇ ਕੋਮਰਸ ਲਈਏ ਫਿਰ ਉਸ ਤੋਂ ਅੱਗੇ। ਬੱਚੇ ਦਾ ਕੋਈ ਸਕੋਪ ਵਗੈਰਾ ਵੀ ਹੈਗਾ ਹੈ ਜਾਂ ਫਿਰ ਅ ਏਦਾਂ ਹੀ। ਬੱਚਾ ਕੁਛ। ਹੋਰ ਵੀ ਅੱਗੇ ਕਰਨਾ ਪਏਗਾ ਤਾਂ ਜਾ ਕੇ ਬੱਚੇ ਦੀ ਜੋਬ ਵਗੈਰਾ ਲੱਗੇਗੀ।
ਇਹ ਦੇਖੋ ਬੀਕੌਮ ਕਰਨ ਤੋਂ ਬਾਅਦ ਬੱਚੇ ਵਾਸਤੇ ਬਹੁਤ ਸਕੋਪ ਹੈ ਕਿਉਂਕਿ ਅਹ ਹਰ ਫੀਲਡ ' ਚ ਕੋਮਰਸ ਦਾ ਬੜਾ ਕੰਮ ਹੁੰਦਾ ਹੈ ਕੋਈ ਮੈਡੀਕਲ ਫੀਲਡ ਹੋਵੇ ਉੱਥੇ ਵੀ ਅਕਾਊਂਟ ਦਾ ਕੰਮ ਹੁੰਦਾ ਹੀ ਹੈ। ਕੋਈ ਇੰਜੀਨੀਅਰਿੰਗ ਹੋਏ ਉੱਥੇ ਵੀ ਅਕਾਂਊਟ ਦਾ ਕੰਮ ਹੁੰਦਾ ਹੈ। ਤਾਂ ਹੈ ਹੀ ਹੈ। ਤੇ ਕੋਮਰਸ ਦਾ ਬਹੁਤ। ਸਕੋਪ ਹੈ ਅੱਗੇ ਬੀਕੌਮ ਤੋਂ ਬਾਅਦ ਬੱਚਾ ਐਮ ਬੀ ਏ ਕਰ ਸਕਦਾ ਐਮ ਕੋਮ ਕਰ ਸਕਦਾ ਉਹ ਤਾਂ ਬੱਚੇ ਤੇ ਡਿਪੈਂਡ ਰਹੇ ਨਹੀਂ ਤਾਂ ਬੀਕਮ ਦੇ ਬਾਅਦ ਬਾਅਦ ਵੀ ਵਧੀਆ ਜੋਬ ਮਿਲ ਸਕਦੀ ਹੈ ਬੱਚੇ ਨੂੰ।
ਅੱਛਾ ਅੱਛਾ ਨਹੀਂ ਜਿੱਦਾਂ ਹੁਣ ਮੈਂ ਮੈਂ। ਆਪਣੇ ਦੱਸਦੀ ਹਾਂ ਮੈਂ ਐੱਮ ਏ ਕੀਤੀ ਸੀ? ਪਹਿਲੇ ਮੈਂ ਬੀਏ ਕੀਤੀ ਸੀ ਬੀਏ ਵਿੱਚ? ਤੇ ਇੱਦਾਂ ਹੋਇਆ ਸੀ ਨਾ ਮੇਰੇ ਕੋਲ ਚਾਰ ਸਬਜੈਕਟ ਹੈਗੇ ਸੀ ਜਿਵੇਂ ਇੰਗਲਿਸ਼ ਸੀ, ਹਿੰਦੀ ਸੀ। ਸੀ ਤੇ ਉਹਨਾਂ ਨੇ ਮੈਨੂੰ। ਪਬਲਿਕ। ਐਡਮਿਨਿਸਟ੍ਰੇਸ਼ਨ ਦਿੱਤੀ ਸੀ ਉਹ ਨਾ ਮਤਲਬ ਪਬਲਿਕ ਐਡਮਿਨਿਸਟ੍ਰੇਸ਼ਨ ਜਿਹੜਾ ਸਬਜੈਕਟ ਹੈਗਾ ਉਹ। ਉਹ ਐਸ ਐਸ ਟੀ ਦੇ ਨਾਲ ਹੀ। ਹੀ ਰਲਦਾ ਮਿਲਦਾ ਸਬਜੈਕਟ ਹੈਗਾ ਹੈ।
ਅੱਛਾ ਜੀ।
ਫਿਰ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਪੰਜਾਬੀ ਅਤੇ ਹਿੰਦੀ ਵਿੱਚੋਂ ਨਾ ਇੱਕ। ਚੂਜ ਕਰਨਾ ਪਏਗਾ? ਤੇ ਮੈਨੂੰ ਤਾਂ ਉਸ। ਟਾਈਮ ਇੰਨੀ ਨੌਲੇਜ ਨਹੀਂ ਸੀ ਸਾਨੂੰ ਕੀ ਪਤਾ ਹੁੰਦਾ ਕੀ ਕੀ ਹੁੰਦਾ ਕੀ ਨਹੀਂ? ਤੇ ਉਹਨਾਂ ਨੇ ਮੇਰਾ ਪੰਜਾਬੀ। ਅਲੈਕਟਵ ਲਿਖਤੀ ਮਤਲਬ ਪੰਜਾਬੀ ਨੂੰ ਨਾ ਸ ਮਤਲਬ ਜਿਵੇਂ ਕਹਿੰਦੇ ਕੋਮ ਮੇਨ ਸਬਜੈਕਟ ਨਾ ਰਹਿੰਦੇ ਰੱਖਦੇ ਹੋਏ। ਤੇ ਇਰੈਕਟਿਵ ਰੱਖ ਦੋ। ਉਹ ਨੇ ਚਲੋ ਇਹ ਵੀ ਕਰ ਲਿਆ ਸੀ? ਫਿਰ ਉਸ ਤੋਂ ਬਾਅਦ ਮੈਂ ਬੀਏ ਕੀਤੀ ਅਤੇ ਉਸ ਤੋਂ ਬਾਅਦ ਮੈਨੂੰ ਕੁਛ ਸਮਝ ਨਹੀਂ ਆ ਰਿਹਾ ਸੀ ਮੈਂ ਕਰਾਂ ਤਾਂ ਕਰਾਂ ਕੀ ਤੇ ਦੇਖੋ ਅੱਜ ਕੱਲ ਪਤਾ ਕੀ ਹੁੰਦਾ ਅਹ ਜੇ ਕਿਤੇ ਆਪਾਂ ਜੋਬ ਵਗੈਰਾ ਵੀ ਕਰਨੀ ਹੁੰਦੀ ਦੀ ਹੈ। ਤੇ ਸਾਨੂੰ ਕੋਈ ਇੱਕ ਮਾਸਟਰਸ ਵਗੈਰਾ ਡਿਗਰੀ ਚਾਹੀਦੀ ਹੁੰਦੀ ਹੈ ਤੇ
ਵੈਸੇ ਜੀ ਅੱਜ ਕੱਲ ਡਿਗਰੀ ਦਾ ਹੀ ਨਹੀਂ ਵੈਸੇ ਬੱਚੇ ਚ ਸਕਿੱਲ ਹੋਣੀ ਚਾਹੀਦੀ ਹੈ ਜੇ ਬੰਦੇ ਕੋਲ ਸਕਿੱਲ ਹੋਏ ਤਾਂ ਉਹ ਹਰ ਕਿਸੇ ਜੋਬ 'ਚ ਵੀ ਜਾ ਸਕਦਾ ਮੇਨ ਤਾਂ ਬੰਦਿਆਂ ਨੂੰ ਚਾਹੀਦੀ ਹੈ। ਕਿ ਆਪਣੀ ਸਕਿੱਲ ਵਧੀਆ ਕਰੇ ਹੁਣ ਜਿਵੇਂ ਕੋਈ ਬੰਦਾ ਪੀ ਐਚ ਡੀ ਕਰਕੇ ਬਹਿ ਜਏ ਤੇ ਉਹਨੂੰ ਉਹ ਕੰਪਿਊਟਰ ਚਲਾਉਣਾ ਆਉਦਾ ਹੋਏ ਫਿਰ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ ਪੜ੍ਹਾਈ ਦਾ
ਹਮ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਨਹੀਂ ਓਦਾਂ ਦੇਖੋ ਨਾ ਜਿੱਦਾਂ ਚਲੋ ਠੀਕ ਹੈ ਮੈਂ ਤੁਹਾਡੀ ਗੱਲ ਵੀ ਰੱਖ ਰਹੀ ਹਾਂ ਬੱਚੇ ਕੋਲ ਸਕਿੱਲ ਹੋਣੀ ਚਾਹੀਦੀ ਹੈ ਹੁਣ ਜਿੱਦਾਂ ਆਪਾਂ ਕੋਈ ਕਿਤੇ ਜਾਂਦੇ ਹਾਂ ਉਹ ਬਚਨ ਨੇ ਕਰਕੇ ਦਿਖਾ ਤਾ ਠੀਕ ਏ ਸਾਰਾ ਕੰਮ ਕਰਕੇ ਦਿਖਾ ਤਾਂ ਲੇਕਿਨ ਜਦੋਂ ਉਹਦਾ ਐਡਮਿਸ਼ਨ ਹੋਣਾ ਹੁਣ ਕੋ ਉ ਓਹੀ ਲਗਾ ਲੋ ਨਾ ਤੁਸੀਂ ਅਹ ਕੀ ਨਾਮ ਹੈ ਜੇ ਆਪਾਂ ਅੱਠਵੀਂ ਕਲਾਸ ਵਿੱਚ ਲੈਣਾ ਐਡਮਿਸ਼ਨ ਠੀਕ ਹੈ। ਤੇ ਉਹਨਾਂ ਨੇ ਅੱਠਵੀਂ ਕਲਾਸ ਦਾ ਸਾਡੇ ਕੋਲ ਪੇਪਰ ਲੈ ਲਿਆ ਅਸੀਂ ਕਰ ਦਿੱਤਾ ਕਿਉਂਕਿ ਸਾਨੂੰ ਆਉਂਦਾ ਹੁੰਂਦਾ ਸੀ ਤੇ ਜਦ ਅੱਠਵੀਂ ਕਲਾਸ ਵਿੱਚ ਜਾਣਾ ਹੈ ਤੇ ਉਹ ਸੱਤਵੇਂ ਕਲਾਸ ਦਾ ਤੇ ਸਾਡੇ ਕੋਲ ਰਿਪੋਰਟ ਕਾਰਡ ਲੈਣਗੇ ਨਾ ਉਹ ਏਦਾਂ ਤੇ ਬਿਠਾਉਣਗੇ ਨੀ ਅਤੇ ਜ਼ਰੂਰੀ ਨਹੀਂ ਹੈ। ਸਕਿੱਲ ਹੀ ਹੋਣੀ ਚਾਹੀਦੀ ਚਲੋ ਸਕਿੱਲ ਹੈ ਉਹ ਆਪਾਂ ਕਿਸੇ ਕਿੱਥਤੇ ਵੀ ਯੂਜ ਕਰ ਸਕਦੇ ਹਾਂ ਲੇਕਿਨ ਸਾਡੇ ਕੋਲ ਡਿੱ ਹੋਣੀ ਵੀ ਜਰੂਰੀ ਹੈ ਉਹੀ ਮੈਂ ਦੱਸ ਰਹੀ ਹਾਂ ਹੁਣ ਮੈਂ ਅੱਗੇ ਜੋਬ ਵਗੈਰਾ ਦਾ ਸੋਚਿਆ ਤੇ ਉਹ ਕਹਿੰਦੇ ਵੀ ਆਪਾਂ ਬ ਗ੍ਰੈਜੂਏਸ਼ਨ ਦੇ ਬੇਸ ਤੇ ਨਹੀਂ ਦੇ ਸਕਦੇ ਤੁਹਾਨੂੰ ਜੋਬ ਫੇਿਰ ਉਹਨਾਂ ਨੇ ਮੇਰੇ ਨੂੰ ਕੀ ਕੀਤਾ ਵੀ ਕਹਿੰਦੇ ਕਿ ਤੁਸੀਂ ਤਾਂ ਮਾਸਟਰਸ ਕਰੋ ਜਾਂ ਤੇ, ਜੇ ਅਗਰ ਤੁਸੀਂ ਅ ਕੀ ਨਾਮ ਹੈ ਜੇ ਪੜ੍ਹਾਉਣਾ ਐ ਤੇ ਬੀ ਐਡ ਕਰੋ ਤੇ ਦੇਖੋ ਬੀ ਐਡ ਦਾ ਤੇ ਖ਼ਰਚਾ ਹੀ ਬਹੁਤ ਸੀ।
ਬਹੁਤ ਜ਼ਿਆਦਾ ਖਰਚਾ ਜੀ ਲੱਖ ਰੁਪਏ ਦਾ ਬਜਟ ਦਾ ਖਰਚਾ ਇੱਕ ਸਾਲ ਦਾ।
ਫਿਰ ਉਹ ਚੀਜ਼ ਨੂੰ ਤੁਸੀ ਪਰਾ ਹੀ ਰੱਖਤਾ ਚਲੋ ਸਾਈਡ ਤੇ ਰੱਖਤਾ ਉਹਨੂੰ ਫਿਰ ਅਸੀਂ ਕੀਤਾ ਮਾਸਟਰ ਵਿਚ ਐਡਮਿਸ਼ਨ ਫਿਰ ਮਾਸਟਰ ਵਿੱਚ ਜਾ ਕੇ ਦੇਖਿਆ ਜੋਕਿ ਦੇਖੋ ਬੀਕੋਮ ਦਾ ਤੇ ਮੈਨੂੰ ਪਤਾ ਹੈ ਕਿ ਸਿਰਫ ਇੱਕ ਐਮ ਕਾੱਮ ਹੁੰਦੀ ਹੈ।
ਨਹੀਂ ਬੀਕੌਮ ਤੋਂ ਬਾਅਦ ਬੰਦਾ ਐਮ ਬੀ ਏ ਵੀ ਕਰ ਸਕਦਾ ਏ, ਐਮ ਬੀ ਏ ਚ ਵੀ ਬੜਾ ਸਕੋਪ ਹੈ ਅੱਗੇ।
ਹਾਂ ਉਹੀ ਜੋ ਦੋ ਕਲਾਸ ਹੋ ਗਈ ਨਾ, ਦੇਖੋ ਬੀਕੌਮ ਤੇ ਬੀ ਅ ਸੋਰੀ ਐਮ ਕੌਮ ਤੇ ਅੱਗੇ ਜਿਹੜਾ ਤੁਸੀਂ ਕਹਿ ਰਹੇ ਹੋ ਐਮ ਬੀ ਏ, ਹਾਂ। ਤੇ ਜਦ ਮੈਂ ਬੀ ਏ ਤੋਂ ਬਾਅਦ ਦੇਖੋ ਐੱਮ ਏ, ਐੱਮ ਏ ਕਰਦੀ ਹਾਂ ਤੇ ਐੱਮ ਏ ਵਿੱਚ ਬਹੁਤ ਬਹੁਤ ਹੀ ਜਿਆਦਾ ਅਗੇ ਲਾਈਨਾਂ ਆ ਰਹੀਆਂ ਸੀ ਮੇਰੇ ਕੋਲ ਐੱਮ ਏ ਕਹਿੰਦੇ ਇੰਗਲਿਸ਼ ਵੀ ਕਰ ਸਕ ਸਕਦੇ ਹੋ, ਐਮ ਏ ਹਿੰਦੀ ਵੀ ਕਰ ਸਕਦੇ ਹੋ। ਐਮ ਏ ਪਬਲਿਕ ਐਡਮਿਨਿਸਟ੍ਰੇਸ਼ਨ ਵੀ ਕਰ ਸਕਦੇ ਹੋ ਤੁਸੀਂ ਮਤਲਬ ਹਰ ਇਕ ਸਟਰੀਮ ਦਾ ਨਾ ਇੱਕ ਅਲੱਗ- ਅਲੱਗ- ਅਲੱਗ- ਅਲੱਗ ਹੀ ਸਕੋਪ ਆ ਰਿਹਾ ਸੀ, ਤੇ ਫਿਰ ਜਦ ਮੈਂ ਏ ਬ ਇਹ ਬੱਚੇ ਨੇ ਮੈਨੂੰ ਆਖਿਆ ਕਿ ਤੁਸੀਂ ਜਾ ਕੇ ਜਰਾ ਪੁੱਛ ਲੋ ਫਿਰ ਮੈਂ ਕਿਹਾ ਮੈਂ ਕੋਈ ਨੀ ਵੀਰ ਜੀ ਕੋਲ ਗੱਲ ਕਰਾਂਗੀ ਵੀ ਤੁਸੀਂ ਇੱਕ ਵਾਰ ਮੈਨੂੰ ਦੱਸ ਦੋ ਵੀ ਕਿਹੜਾ ਸਕੋਪ ਲੈਣਾ ਜ਼ਿਆਦਾ ਬੈਟਰ ਹੈਗਾ, ਉਹਨੇ ਕੀਤੀ ਤਾਂ ਕੋਮੱਰਸ ਨਾਲ ਸੀ। ਤੇ ਉਹ ਕਹਿੰਦਾ ਜਿਵੇਂ ਮੈਂ ਅਪਣੀ ਦੱਸਿਆ ਗੱਲ ਕਿ ਦੇਖੋ ਮੈਂ ਤੇ ਐਵੇਂ ਐਵੇਂ ਕੀਤਾ ਸੀ ਮੈਂ ਵੀ ਪਲੱਸ ਵਨ, ਪਲੱਸ ਟੂ ਕਾੱਮ੍ਰਸ ਤੋਂ ਕੀਤੀ ਸੀ। ਪਰ ਮੈਂ ਕੋਮਸ ਤੇ ਲੈ ਤੀ ਸੀ ਪਰ ਮੈਨੂੰ ਨਾ ਅਕਾਊਂਟਸ ਬੜਾ ਹੈ ਲੱਗਿਆ ਪਲੱਸ ਟੂ ਵਿੱਚ, ਫਿਰ ਮੈਨੂੰ ਜੀ ਹਾਂਜੀ ਹਾਂਜੀ, ਮੇਰੇ ਨੰਬਰ ਵੀ ਬੜੇ ਘੱਟ ਆਏ ਸੀ ਉਸ ਵਿੱਚ ਫਿਰ ਉਸ ਤੋਂ ਬਾਅਦ ਮੈਂ ਜਦ ਗ੍ਰੈਜੂਏਸ਼ਨ ਵਿੱਚ ਐਡਮਿਸ਼ਨ ਲਿੱਤੀ ਤੇ ਫਿਰ ਮੈਂ ਕਿਹਾ ਮੇਰੇ ਕੋਲ ਅਕਾਊਂਟਸ ਤਾਂ ਹੋਣੀ ਨੀ, ਕਿਉਂਕਿ ਅੱਗੇ ਤੇ ਫਿਰ ਮੈਥ ਆ ਜਾਂਦਾ ਏ। ਤੇ ਹੁਣ ਜਿਵੇਂ ਟੈਕਨੋਲੋਜੀ ਏਨੀ ਵੱਧ ਗਈ ਹੈ ਜੀ ਐੱਸ ਟੀ ਵੀ ਆ ਗਿਆ, ਜੀ ਐੱਸ ਟੀ ਦ ਪੂਰਾ ਪੂਰਾ ਸਬਜੈਕਟ ਆ ਗਏ ਨੇ। ਤੇ ਕਰਨੇ ਮੇਰੇ ਲਈ ਮੁਸ਼ਕਿਲ ਕਲ ਸੀਗਾ, ਫਿਰ ਮੈਂ ਕਿਹਾ ਚਲੋ ਮੈਂ ਬੈਚ ਬੀ ਏ ਕਰ ਲੈਣੀ ਹਾਂ ਆਰਟਸ ਤੋਂ ਲੈ ਕੇ ਫਿਰ ਆਰਟਸ ਤੋਂ ਬਾਅਦ ਹੁਨ ਜਦੋਂ ਮੈਂ ਮਾਸਟਰਸ। ਮੈਨੂੰ ਥੋੜ੍ਹਾ ਜਿਹਾ ਪਤਾ ਲੱਗਿਆ ਕਿ ਇਹਦੇ ਵਿੱਚ ਸਕੋਪ ਹੀ ਬਹੋਤ ਹੈਗਾ ਆਪਾਂ ਬੀਬੀ ਅ ਮਤਲਬ ਕਿ ਅਹ ਲੋ ਵੀ ਕਰ ਸਕਦੇ ਹਾਂ। ਬੈਚਲਰ ਤੋਂ ਬਾਅਦ ਲੋਅ ਦੀ ਤਿਆਰੀ ਕਰ ਸਕਦੇ ਹਾਂ ਆਈ ਪੀ ਐਸ ਆਈ। ਯਸੈ ਸਾਰੇ ਸਭ ਕੁਛ ਹੀ ਕਰ ਸਕਦੇ ਕਿਉਂਕਿ ਮੇਨ ਉਹਦੇ ਵਿੱਚ ਐੱਸ ਐੱਸ ਟੀ ਹਿਸਟਰੀ ਇਹ ਸਭ ਜ਼ਿਆਦਾ ਮੇਨ ਸੀ ਗੀਆਂ
ਹਾਂਜੀ ਹਾਂਜੀ।
ਕਿ ਮੈਨੂੰ ਇਹ ਸੀ ਕਿ ਮੈਂ ਕੋਈ ਨੀ ਕਿਉਕਿ ਦੇਖੋ ਆਰਟਸ ਸਬਜੈਕਟਸ ਦੀ ਮੈਨੂੰ ਨੌਲੇਜ ਸੀ। ਮੈਂ ਕਿਹਾ ਫੇਰ ਜਿਹਨੇ ਕੋਮਰਸ। ਹੋਏਗੀ ਉਹ ਕੋਮਰਸ। ਸਬਜੈਕਟ ਦੀ ਥੋੜ੍ਹੀ ਜੀਹ ਨੌਲੇਜ ਵਗੈਰਾ ਦੱਸਦੇਗਾ ਦੇਖੋ ਸਾਇੰਸ ਦਾ ਤਾਂ ਇਹ ਹੁੰਦਾ ਸਾਇੰਸ ਜਿਹਨੇ ਲੈਨੈ ਦਾ ਤਾਂ ਇੰਜੀ ਇੰਜੀਨੀਅਰਿੰਗ ਵਿੱਚ ਜਾਂਦਾ ਉਹ ਬੀ ਐਸ ਹਾਂ ਤੇ ਡਾਕਟਰ ਵੀ ਡਾਕਟਰ ਲਾਈਨ ਵਿਚ ਹੁਨ ਜਿੰਨੇ ਬੰਦੇ ਨੇ ਡਾਕ ਟਰ ਯਾ ਇੰਜਨੀਆਰ ਬਨਾ ਹੀ ਨਹੀਂ। ਬਾਕੀ ਤੇ ਫੇਰ ਇਹੀ ਸਭ ਵੀ ਹੁੰਦੀਆਂ ਨਾ।
ਹਾਂਜੀ ਬਥੇਰੇ ਬੱਚੇ ਮੈ ਨੋਨ ਮੈਡੀਕਲ ਮੈਡੀਕਲ ਲੈ ਕੇ ਫਿਰ ਬੀ ਏ ਵਗੈਰਾ ਕਰਦੇ ਨੇ ਬੀ ਏ ਬੀ ਐਸ ਸੀ ਬੀ ਸੀ ਏ ਕਿਉਂਕਿ ਉਹ ਚਾਅ ਚਾਅ ਚ ਲੈ ਤਾਂ ਲੈਹੈੰਦੇ ਨੇ ਪਲੱਸ ਟੂ ਪਲੱਸ ਵਨ ਚ ਨੋਨ ਮੈਡੀਕਲ ਬਾਅਦ ਚ ਉਹਨਾਂ ਦੇ ਕੋਲੋਂ ਹੁੰਦੀ ਨੀ ਕਿਉਂਕਿ। ਹੋ ਗਈ ਫਿਸਕ ਕਮੈਸ਼ਟਰੀ ਬਹੋਤ ਔਖੇ ਸਬਜੈਕਟਸ ਨੇ।
ਹਮ। ਨਹੀਂ ਅੱਜ ਕੱਲ੍ਹ ਤੇ ਸੀਬੀਐੱਸਈ ਨੇ ਵੀ ਵਧੀਆ ਰੂਲ। ਕੱਢਤਾ ਕਿ ਇੱਕ ਮੇਨ ਸਬਜੈਕਟ ਬੱਚਾ ਰੱਖ ਸਕਦੈ ਹੁਨ ਜਿਵੇਂ ਕਿ ਹੁਨ ਅੱਸੀ ਅੱਸੀ ਤੇ ਚਲੋ ਸਾਨੂੰ ਛ ਸਬਜੈਕਟ ਦੇ ਦਿੱਤੇ ਗਏ ਸੀ ਸਾਨੂੰ ਕਰਨੇ ਹੀ ਪਏ ਸੀ।
ਹਾਂਜੀ ਮੈਂ ਵੀ ਸੁਨਿਆ ਸੀ ਐਨ ਈ ਪੀ ਚ ਨਵਾਂ ਕੁਛ। ਕਢਿਆ ਸੀ ਬੀ ਐ ਸੀ ਪਰ ਮੈਂ ਇਹਨੂੰ ਧਿਆਨ ਨਾਲ ਹੀ ਸੁਨਿਆ ਸੀ ਮੈਂ ਉਤੋਂ ਉਤੋਂ ਹੀ ਵੇਖਿਆ ਸੀ। ਕਿਉਂਕਿ ਆਪਨੀ ਤਾਂ ਹੋ ਗਈ ਹੈ ਪੜ੍ਹਾਈ ਸਾਡਾ ਕੋਈ ਹੈ ਨਹੀਂ। ਵੇਖ ਪੜ੍ਹਨ ਵਾਲਾ ਤਾਂ ਅਸੀਂ ਦੇਖ
ਨੀ-ਨੀ ਮੈਂ ਦੇਖਿਆ ਸੀ ਤੇ ਉਹਨਾਂ ਨੇ। ਇੱਕ ਸਬਜੈਕਟ ਬੱਚੇ ਵਾਸਤੇ ਮੇਨ ਨੀ ਰੱਖਦਾ ਇੱਕ ਲੈਂਗੁਏਜ ਵੀ ਮੇਨ ਰੱਖੀ ਏ ਤਿੰਨ ਲੈਂਗੁਏਜ ਬੱਚੇ ਨੂੰ ਆਨੀ ਚਾਹੀਦੀ ਹੈ ਹੁਣ ਦੇਖੋ ਸਾਨੂੰ ਤੇ ਚਲੋ ਆਪਾਂ ਵੀ ਬੋਲ ਹੀ ਲੈਂਦੇ ਹਾਂ ਕਰ ਲੈਦੇ ਹਾਂ। ਲੇਕਿਨ ਬੱਚਿਆਂ ਵਾਸਤੇ ਕਿੰਨਾ ਵਧੀਆ ਸ ਕੋਪ ਹੁੰ ਗਿਆ ਬੱਚੇ ਅੰਗਰੇਜ਼ੀ ਦੇ ਨਾਲ-ਨਾਲ ਹੋਰ ਕੋਈ ਲੈਂਗੁਏਜ ਵੀ ਸਿੱਖ ਸਕ। ਸਕਦੇ ਨੇ ਕਿਸੇ ਦੇ ਅੱਗੇ ਜਾ ਕੇ ਮਾਰ ਨੀ। ਕਿਹਾ ਨਾ ਚਲੋ ਕੋਈ ਨੀ ਫਿਰ ਤੁਸੀਂ ਮੈਨੂੰ ਦੱਸਣਾ ਬੀ ਅਹ ਤੁਸੀਂ ਥੋੜਾ ਜਿਹਾ ਪੁ ਪੁੱਛ ਨਾ ਆਸ ਪਾਸ ਅਗਰ ਹੋਰ ਵੀ ਕੋਈ ਹੋਏ ਫਿਰ ਮੈਂ ਬੱਚੇ ਨੂੰ ਦੱਸਾਂਗੀ ਸੋਪ ਵਗਾਰੇ ਹਨਾ ਹਾਂਜੀ ਚਲੋ ਠੀ-ਠੀ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ